ਹਮ ਹੈਲੋ
ਹਾਂਜੀ ਸਤਿ ਸ਼੍ਰੀ ਅਕਾਲ ਜੀ
ਸਤਿ ਸ਼੍ਰੀ ਸਤਾਲ ਭੈਣ ਜੀ ਹੋਰ ਕੀ ਹਾਲ
ਵਧੀਆ-ਵਧੀਆ ਹੋਰ ਤੁਸੀਂ ਸੁਣਾਓ ਠੀਕ ਹੋ
ਹਾਂ ਮੈਂ ਠੀਕ ਹਾਂ ਤੁਸੀਂ ਸੁਣਾਓ
ਸਭ ਵਧੀਆ ਹੋਰ ਘਰ ਪਰਿਵਾਰ
ਹਾਂਜੀ ਸਭ ਠੀ ਕ ਨੇ ਬੜੇ ਦਿਨਾਂ ਬਾਦ ਫੋਨ ਕੀਤਾ ਜੇ ਅੱਜ
ਮੈਂ ਤਾਂ ਤਹਾਨੂੰ ਭੈਣ ਜੀ ਕੱਲ ਫੋਨ ਇੰਨੇ ਕੀਤੇ ਆ ਸ਼ਾਮ ਨੂੰ ਤੁਸੀਂ ਦੇਖਿਆ ਨੀ ਲੱਗਦਾ ਆਈ ਅੱਜ ਦੁਬਾਰਾ ਤੇ ਮੈਂ ਕਾ ਲਗਾ ਭੈਣ ਜੀ ਮੇਰਾ ਫੋਨ ਦੇਖਿਆ ਨੀ ਬੋਤ ਕੋਲਸ ਕੀ
ਅੱਛਾ।
ਹਾਂਜੀ।
ਅੱਛਾ-ਅੱਛਾ ਨਾ ਸੀ ਨਾ ਕੱਲ ਨਾ ਬਾਰ ਗਏ ਸੀ ਸ਼ਾਮੀ
ਅੱਛਾ ਕੀ ਪ੍ਰੋਗਰਾਮ ਸੀ ਕੋਈ?
ਹਾਂਜੀ ਮੇਰੇ ਓ ਆਪਣਾ ਬ੍ਰਦਰ ਏ ਓਨੇ ਪਾਰਟੀ ਦਿੱਤੀ ਸੀ ਸਾਨੂੰ ਨਾ
ਅੱਛਾ-ਅੱਛਾ ਕਿੱਧਰ ਸੀਗਾ ਫੇਰ ਪ੍ਰੋਗਰਾਮ ਤੁਸੀ
ਹਾਂ ਹਾਂਜੀ ਪਾਰਟੀ ਬੜੀ ਅੱਛੀ ਸੀ। ਬੜੇ ਦਿਨ ਤੋਂ ਪਹਿਲੇ ਪਲੈਨ ਬਣਾ ਰੇ ਸੀ ਤੇ ਸਮਝ ਨੀ ਰਿਆ ਕਦੋਂ ਜਾਣਾ ਬਸ ਕੱਲ ਅਚਾਨਕ ਈ ਨਾ ਫੇਰ ਬਣਿਆ ਪ੍ਰੋਗਰਾਮ ਤੇ ਫਿਰ ਅਸੀਂ ਗਏ ਤਾਂ ਈ ਤੇ ਆਪਣਾ ਹਾਂ
ਮੈਂ ਕਾ ਫੋਨ ਕੀਤਾ ਭੈਣ ਜੀ ਤਾਂ ਨਾਲ ਈ ਫੋਨ ਚੱਕ ਲੈਂਦੇ ਨੇ ਕਮਾਲ ਏ ਫੋਨ ਨੀ ਚੱਕਦੇ ਮੇਰਾ ਮੈਂ ਕਾ ਪਤਾ ਨੀ ਕੀ ਗੱਲ ਹੋ ਗਈ ਫਿਰ ਮੈਂ ਕਾ ਚੱਲ ਕੋਈ ਨੀ ਕੱਲ ਟਰਾਈ ਕਰਾਂਗੀ। ਤਾਂ ਫਿਰ ਤੈਨੂੰ ਹੁਣ ਮੈਂ ਕੀਤਾ ਫੋਨ
ਅੱਛਾ ਨਈ ਓ ਬੱਚਿਆਂ ਕੋਲ ਫੋਨ ਹੋਣਾ ਨਾ ਤਾਂ ਨੀ ਪਤਾ ਲੱਗਿਆ।
ਅੱਛਾ-ਅੱਛਾ
ਚਲੋ ਹੋਰ ਤੁਸੀਂ ਸੁਣਾਓ ਬੜਾ ਅਸੀਂ ਜਿੱਥੇ ਗਏ ਸੀ ਬੜਾ ਵਧੀਆ ਸੀ ਹਾਂਜ ਹਾਂ ਬੜਾ ਵਧੀਆ ਸੀ ਇੰਜੋਏ ਕੀਤਾ। ਅੱਛ ਸੀ ਬੱਚੇ ਗਏ ਸੀ ਨਾਲ ਹਾਂਜੀ।
ਚਲੋ ਵਧੀਆ ਏਦਾਂ ਈ ਫੈਮਲੀ ਵਧੀਆ ਰੇਂਦਾ ਫੈਮਲੀ ਕੱਠੀ ਹੋ ਕੇ ਜਾਓ ਕਿੰਨਾ ਚਲੋ ਇਸ ਬਾਨੇ ਬੰਦਾ ਕੱਠਾ ਹੋ ਜਾਂਦਾ ਮਿਲ ਜਾਂਦਾ ਇੱਕ ਦੂਜੇ ਨਾਲ ਹਨਾ
ਹਾਂਜ ਹਾਂਜੀ ਹਾਂਜੀ ਬਿਲਕੁੱਲ ਸਈ ਗੱਲ ਏ ਤੇ ਤੁਸੀਂ ਲਗਾਨਾ ਚੱਕਰ ਤਹਾਨੂੰ ਲੈ ਹਾਂਜੀ ਬੋਤ ਵਧੀਆ ਸੀ ਮੈਂ ਹੀ ਕੈ ਰੀ ਆ ਕਿ ਤੁਸੀਂ ਆਓਗੇ ਇਏਧਾਂ ਮੈਂ ਤੁਹਾਨੂੰ ਲੈ ਕੇ ਜਾਵਾਂਗੀ ਉੱਥੇ ਦਾ ਸਟਾਫ ਸਰਵਿਸ ਬੜੀ ਵਧੀਆ ਸੀ ਔਰ ਉੱਧਰ ਖਾਣਾ ਮਤਲਬ ਟੇਸਟ ਵਾਈਜ਼ ਬਹੁਤ ਅੱਛਾ ਸੀਗਾ
ਅੱਛਾ ਚਲੋ ਵਧੀਆ ਕੋਈ ਨੀ ਹੁਣ ਆਵਾਂਗੇ ਨਾ ਇਹ ਬਣਾ ਵਾਂ ਪ੍ਰੋਗਰਾਮ ਬਣਾ ਰਹੇ ਸੀ ਅਸੀਂ ਸਲਾਹ ਬਸ ਫ ਵਿੱਚ ਕੋਈ ਨਾ ਕੋਈ ਕੰਮ ਪੈ ਜਾਂਦਾ ਵ ਤੁਹਾਡੇ ਭਾਜੇ ਨੂੰ
ਅੱਛਾ ਹਾਂਜੀ ਦੇਖੋ ਛੁੱਟੀਆਂ ਖਤਮ ਹੋ ਜਾਣੀਆਂ ਨੇ ਤੁਸੀਂ ਪਲੇ ਲਗਾਓ ਚੱਕਰ ਸਗੋਂ
ਹਾਂ ਬਸ ਤੁਹਾਨੂੰ ਦੱਸੀਏ ਕਿ ਉਹ ਕੁਈ ਨਾ ਕੋਈ ਕੰਾਮ ਪੈ ਜਾਂਦਾ ਵ ਬਣਾ ਰਹੇ ਸੀ ਪ੍ਰੋਗਰਾਮ ਕੋਈ ਨੀ ਦੇਖਦੇ ਆ ਸ਼ਾਇਦ ਇਸਵੀਕ ਬਣ ਜਾਏ ਸਾਡੀ ਪਲਨਿੰਗ ਹੋ ਜਾ ਨੇ ਤਾਂ ਫਿਰ ਕੋਈ ਰੱਖੜੀ ਵਗੈਰਾ ਤੇ ਬਣਾਾਂਗੇ ਪ੍ਰੋਗਰਾਮ
ਹ ਚਲੋ ਰੱਖੜੀ ਤੇ ਦੇਖੋ ਹਲੇੇ ਪੂਰਾ ਵਨ ਮੰਥ ਹੈ
ਆਹੋ ਇਹ ਤਾਂ ਹੈ ਸਹੀ ਗੱਲ ਤੁਹਾਡੀ ਬਾਕੀ ਦੇਖੋ ਭੈਣ ਜੀ ਦਾਣਾ ਪਾਣੀ ਜਿੱਥੇ ਹੋਏ ਨਾ ਬੰਦਾ ਆ ਹੀ ਜਾਂਦਾ ਜਿੱਥੇ ਦਾਾਨ ਪਾਣੀ ਤੁਹਾਡਾ ਲਿਖਿਆ ਤੁਸੀਂ ਪਹੁੰਚ ਜਾਣਾ ਹੁਣ ਜੇ ਨਹੀਂ ਹੈਗਾ ਤੇ ਫਿਰ ਬੰਦਾ ਘਰ ਹੀ ਬੈਠਾ ਦਾ ਜਿਨਿ ਮਰਜੀ
ਹਾਂਜੀ ਬਿਲਕੁਲ ਸਹੀ ਗੱਲ ਐਵੇਂ ਹੀ ਹੁੰਦਾ ਅਗਰ ਬਿਨਾ ਬਿਨਾਂ ਪਲੈਨ ਤੋਂ ਸਾਡੇ ਮਤਲਬ ਸਹੀ ਬਣ ਜਾਂਦਾ ਕਿੱਥੇ ਨਾ ਕਿਥ
ਹਾਂ ਕਿਉਂਕਿ ਦੇਖੋ ਪਰਮਾਤਮਾ ਲਿਖਿਆ ਆਉਂਦਾ ਕਿ ਤੁਸੀਂ ਵੀ ਜਿੱਥੇ ਅਸੀਂ ਜਾਣਾ ਹੈ ਮੰਨ ਲਓ ਅਸੀਂ ਸੋਚਿਆ ਨੀ ਹੁੰਦਾ ਪਰ ਉੱਥੇ ਸਾਡਾ ਲਿਖਿਆ ਦਾ ਨਾ ਕਿ ਇੱਥੇ ਤੁਸੀਂ ਜਾਣਾ ਇੱਥੇ ਤੁਹਾਡਾ ਦਾਣਾ ਪਾਣੀ ਚੁੱਗਣਾ ਤੁਸੀਂ ਜਾ ਕੇ ਤੇਸੀਂ ਆਪ ਆਪਣੇ ਆਪ ਪਹੁੰਚ ਜਾਣਾ ਮਤਲਬ ਉਹੀ ਨਾ ਭਾਵੇਂ ਤੁਸੀਂ ਲੱਖ ਕੋਸ਼ਿਸ਼ ਕਰੋ ਕਿ ਹੁਣ ਮੈਂ ਦੇਖੋ ਕਿੰਨੀ ਵਾਰ ਪਲੈਨਿੰਗ ਕੀਤੀ ਜੇ ਪੂਰੇ ਮ ਮਹੀਨੇ ਚ ਮੈਂ ਕਿੰਨੀ ਵਾਰ ਪਲੈਨਿੰਗ ਕੀਤੀ ਕਿ ਜਾਣ ਹੈ ਕਦੇ ਕੋਈ ਕੰਮ ਪੈ ਜਾਂਦਾ ਕਦੇ ਕੋਈ ਹਾਂ ਕਦੇ ਸਾਡੇ ਕੋਈ ਨਾ ਕੋਈ ਹੋਈ ਜਾਂਦਾ ਹੈ ਕਦੀ ਕੋਈ ਆ ਗਿਆ ਕੋਈ ਗੈਸਟ ਆ ਗਿਆ ਕਦੀ ਕੋਈ ਪਾਪਾ ਦੀ ਤਬੀਅਤ ਥੋੜੀ ਠੀਕ ਢਿੱਲੀ ਹੋ ਜਾਂਦੀ ਕਦੀ ਫੇਰ ਤੁਹਾਨੂੰ ਦੱਸਿਆ ਆਪਣਾ ਸਾਡਾ ਟਿਪੂ ਵਗੈਰਾ ਦਾ ਵੀ ਕੰਮ ਹੈਗਾ ਫੇਰ ਉਹ ਤੁਹਾਨੂੰ ਪਤਾ ਉਹ ਵੀ ਦੇਣੀ ਹੁੰਦੀ ਹੈ ਬੰਦਿਆਂ ਨੂੰ ਰਾਸ਼ਨ ਵਗੈਰਾ ਦੇਣਾ ਹੁੰਦਾ ਬਸ ਇਵੇਂ ਹੀ ਕੋਈ ਨਾ ਕੋਈ ਕੰਮ ਪੈ ਜਾਂਦਾ ਤੁਹਾਡੇ ਪਾਜੀ ਨੂੰ
ਅੱਛਾ ਤੇ ਉਹ ਘਰ ਪਰਿਵਾਰ ਤੇ ਪਹਿਲੇ ਵੇ ਨਾ ਵੱਡੀਆਂ ਨੂੰ ਵੇਖਣਾ ਪੈਂਦਾ ਘਰ ਹਾਂਜੀ
ਉਹੀ ਨਹੀਂ ਸਹੀ ਗੱਲ ਤੁਹਾਡੀ ਦੇਖੋ ਵੱਡੇ ਪਹਿਲੇ ਹੁਣ ਵੱਡੇ ਠੀਕ ਹੁੰਦੇ ਨਾ ਮੈਂ ਤੁਹਾਨੂੰ ਦੱਸਾਂ ਤੇ ਵੱਡੇ ਹੋੁਣ ਨਾ ਜਿੱਦਾਂ ਮੰਨ ਲਓ ਠੀਕ ਹੁਣ ਬਿਮਾਰ ਨੇ ਹੁਣ ਤੁਹਾਨੂੰ ਪਤਾ ਸਾਰੀ ਜਿੰਮੇਵਾਰੀ ਫਿਰ ਆਪ ਤੇ ਆ ਜਾਂਦੀ ਜਦੋਂ ਵੱਡੇ ਠੀਕ ਹੁੰਦੇ ਦੇਖੋ ਸਾਨੂੰ ਕੋਈ ਟੈਨਸ਼ਨ ਹੀ ਨੀ ਹੁੰਦੀ ਸਾਰੇ ਕੰਮ ਉਹ ਆਪ ਕਰਦੇ ਦੇਣਾ ਸੀ ਬੇਫਿਕਰ ਪਹਿਲੇ ਕੋਈ ਪਤਾ ਹੁੰਦਾ ਸੀ ਜਿੱਥੇ ਮਰਜ਼ੀ ਚੱਲ ਜਾਓ ਆ ਜਾਓ ਹਨੂੰ ਉਹ ਮਾਨ ਤੇ ਹੁਣ ਸਾਰੇ ਪੋਂਸੀਬਿਲਟੀ ਫਿਰ ਦੇਖਣਾ ਪੈਂਦਾ ਵੀ ਜਾਣਾ ਹੈ ਕਿ ਨਹੀਂ ਜਾਣਾ ਕਿਤੇ
ਹਾਂਜੀ ਸਾਡੇ ਵੀ ਹਦਾ ਮੰਮੀ ਪਾਪਾ ਨੇ ਤੇ ਅਸੀਂ ਕਦੀ ਮਤਲਬ ਇਕੱਲੇ ਛੱਡ ਕੇ ਨਹੀਂੀ ਗਏ ਕਦੀ ਵੀ ਨਾ ਹਾਂਜੀ ਭਾਬੀ ਨੇ ਯ ਤੇ ਉਹ ਬੈਠਦੇ ਨੇ ਘਰ
ਹਾਂਜੀ-ਹਾਂਜੀ ਉਹੀਓ ਇੱਕ ਬੰਦਾ ਰਹਿੰਦਾ ਹਾਂ ਕੋਲ ਫਿਰ ਵ ਡਿਆ ਨੂੰ ਦੇਖੋ ਲੋੜ ਪੈ ਜਾਂਦੀ ਕਦੇ ਕੁਛ ਕਦੀ ਕੋਈ ਤਬੀਅਤ ਖਰਾਬ ਇਕ ਦਮ ਹੋ ਜਾਏ ਤਾਂ ਵੀ ਕੋਲ ਚਾਹੀਦਾ ਬੰਦਾ ਕੋਈ ਵੀ ਨਾ
ਕੱਲ ਅਸੀ ਗਏ ਸੀ ਫਿਰ ਸਗੋਂ ਤੁਹਾਡੇ ਪਾਜੀ ਕਾਰ ਹੀ ਸਨ ਹਾਂਜੀ ਤੇ ਹਾਂਜੀ ਘਰ ਫਿਰ ਹਾਂਜੀ-ਹਾਂਜੀ ਬਿਲਕੁਲ ਸਹੀ ਆ ਫੇਿਰ ਬੱਚੇ ਕਹਿਦੇ ਤੁਸੀਂ ਵੀ ਚਲੋ ਮੈਂ ਤੇ ਕਹਿ ਰਹੇ ਸੀ ਚਲੋ ਮੈਂ ਰਹਿਣ ਦੇ ਹਾਂ
ਨਹੀਂ-ਨਹੀਂ ਚਲੋ ਵਧੀਆ ਇੰਜੋਏਮੈਂਟ ਹੋ ਜਾਂਦੀ ਥੋੜ੍ਹਾ ਦੇਖੋ ਸਾਡੇ ਲੇਡੀਜ਼ ਨੂੰ ਵੀ ਕਿਹੜਾ ਟਾਈਮ ਮਿਲਦਾ ਘਰ ਦੇ ਕਾਮਾ ਚੇ ਹੀ ਰੇ ਜਾਣਿਆ ਕਦੀ ਗੈਸਟ ੱਠ ਸਾਂਭ ਲ ਕਦੀ ਕੋਈ ਆਉਂਦਾ ਕੋਈ ਆਇਆ ਗਿਆ ਹੀ ਨਹੀਂ ਲਗ ਮੁਕਦਾ
ਹਾਂਜੀ ਬਿਲਕੁਲ ਸਹੀ ਹੈ ਫਿਰ ਉਹ ਬ੍ਰਦਰ ਕਹਿਣ ਲੱਗ ਗਿਆ ਕਿ ਨਹੀਂ ਤੁਹਾਡੇ ਬਗੈਰ ਨਹੀਂੀ ਜਾਣਾ ਵੀ ਤੁਸੀਂ ਜਾਓ ਚਲੋ ਨਾਲ ਹੈਲੋ ਤੇ ਐਜ ਥੋੜ੍ਹੀ ਹੁੰਦਾ ਤੁਸੀਂ ਐਟ ਟਮ ਤੇ ਮਨਾ ਕਰਦੋ ਫੇਰ ਮੈਂ ਚਲੋ ਫਿਰ ਮੈਂ ਚਲੋ ਚੱਲਦੀ ਹ ਐਵੇਂ ਫਰ ਅੱਛਾ ਲੱਗਦਾ ਕਿਉਂਕਿ ਪਹਿਲੇ ਪਲਨਿੰਗ ਸੀ ਸਾਡੀ ਜਾਣ ਦੀ ਫਿਰ ਮੈਂ ਐੇਟੇ ਟੈਮ ਤੇ ਮਨਾ ਵੀ ਕਰਦਾ ਫਿਰ ਇਹ ਵੀ ਅੱਛਾ ਲੱਗਦਾ ਬੱਚੇ ਵੀ ਕਹਿਣ ਲੱਗੇ ਨੇ ਤੁਸੀਂ ਵੀ ਚਲੋ ਨਾਲ
ਹਾਂ ਨਹੀਂ ਵਧੀਆ ਸਭ ਥੋੜਾ ਜਿ ਬੰਦੇ ਦਾ ਮਾਇੰਡ ਹੋਰ ਹੋ ਜਾਂਦਾ ਨੇ ਤੇ ਬੰਦਾ ਘਰ ਦੀ ਟੈਂਸ਼ਨ ਚ ਹੀ ਲੱਗਾ ਰਹਿ ਜਾਂਦਾ ਕਦੀ ਐਏ ਕਦੀ ਉਹ ਕਦੀ ਜ਼ਿਆਦਾ ਕਦੇ ਵੱਡਿਆ ਥੋੜਾ ਜਿਹਾ ਮੰਇਡ ਬਰਸ਼ ਹੋ ਜਾਂਦਾ ਨਾ ਮਾਇੰਡ ਰਿਫਰੈਸ਼ ਹੋ ਜਾਂਦਾ ਸਾਡਾ ਹੋਰ ਕੁਛ ਨੀ ਜਾਣਾ ਚਾਹੀਦਾ ਬਾਰਾਂ ਸੀ, ਪਿਛਲੇ ਹਫ਼ਤੇ ਗਏ ਸੀਗੇ ''ਮੈਂ ਵੀ 'ਮੈਂ ਵੀ ਮੇਰਾ ਬੰਦਾ ਹੋ ਜਾਂਦਾ।ਘਰ ਸਟ੍ਰੈਸ ਹੋ ਜਾਂਦਾ। ਕਦੀ ਸਾਰੇ ਦਿਨ ''ਬੱਚਿਆਂ ਨਾਲ ਲੱਗੇ ਰਹੋ, ਬੱਚਿਆਂ ਤੇ
ਹਾਂਜੀ।ਪਤਾ ਹੈ, ਕੀ ਹੁੰਦਾ 'ਰੋਜ਼ ਇੱਕ ''ਕੰਮ ਕਰਕੇ ਨਾ, ਹੋ ਜਾਂਦਾ ਏ।
ਹਾਂ।
ਇੱਕ ਹੀ ਕੰਮ ਕਰਨਾ, ਹਾਂਜੀ। ਫਿਰ ਹੋ ਜਾਂਦਾ ਵੈਸੇ ਵੀ, ਥੋੜਾ ਬਾਹਰ ''ਆਊਟਿੰਗ ਕਰਨੀ ਚਾਹੀਦੀ ਹੈ। ਹਫ਼ਤੇ ਚਲੋ ਡੇਲੀ ਨਾ ਜਾਓ, ਤੁਸੀਂ ਹਫਤੇ ਇੱਕ ਵਾਰ ਜ਼ਰੂਰ ਜਾਣਾ ਚਾਹੀਦਾ, ਆਪਣੀ ''ਫੈਮਲੀ ਨਾਲ ਜਾਓ। ਚਲੋ, ''ਫੈਮਿਲੀ ਵਾਲੇ ਕੋ ਨਹੀਂ ਜਾ ਰਹੇ ਤੇ, ਆਪਣਾ ''ਫਰੈਂਡ ਸਰਕਲ ਹੁੰਦਾ ਏ, ਇੱਕ ਫਰੈਂਡ ਨੂੰ ਮਤਲਬ ਹੁੰਦਾ ਹੀ ਹੈ, ਹਰ ਕਿਸ ਕਿਸੇ ਤਰ੍ਹਾਂ, 'ਕਿਸੇ ਤਰ੍ਹਾਂ ਹੁੰਦਾ ਹੀ ਹੈ।
''ਉਹ ਤਾਂ ਗੱਲ ਤੁਹਾਡੀ ਸਹੀ ਹੈ, ਬਟ ਦੇਖੋ ਅ ਸਾਡਾ ਇਹਨਾਂ ਦਾ ਤੁਹਾਨੂੰ ਤੁਹਾਡੇ ਭਾਜੀ ਤੇ ਨਾ, ਥੋੜਾ ਫਰੈਂਡ ਸਰਕਲ ਇੰਨਾ ਨੀ ਹੈ, ਥੋੜਾ ਆਪਣੇ'ਚ ਹੀ ਥੋੜਾ ਮਸਤ ਨੇ ਠੀਕ ਹੈ, ''ਮੈਂ ਵੀ ਫਿਰ ਜ਼ਿਆਦਾ ਨੀ ਕਹਿੰਦੀ ਫਿਰ, ਅਸੀਂ ਆਪ ਹੀ ਜਾਣਾ ਜਾਣਾ ਕਿੱਥੇ ਹੁੰਦਾ, ਅਸੀਂ ਕਹਿਨੇ ਆ ਚਲੋ, ਸਾਨੂੰ ਗੁਰਦੁਆਰਾ ਸਾਹਿਬ ਹੀ ਲੈ ਜਾਓ।ਅਸੀਂ ਉਹਦੇ'ਕਿਚ ਹੀ ਬੜੇ ਖੁਸ਼ ਹੋ ਜਾਂਨੇ ਹਾਂ। ਬੱਚਿਆਂ ਨੂੰ ਲੈ ਜਾਈਦਾ, ਪਿਛਲੇ ਹਫ਼ਤੇ ਅਸੀਂ ਇਹੀ ਪਲੈਨਿੰਗ ਕੀਤੀ ਸੀਗੀ। ਸਾਡੇ ਇੱਥੇ 'ਗੁਰਦੁਆਰਾ ਹੈਗਾ ਹੈ। ਬਹੁਤ ਵਧੀਆ। ਪੀਰ ਬਾਲਾ ਜੀ, ਗੁਰੂ ਨਾਨਕ ਦੇ- ਛੋਟ ਪ੍ਰਾਪਤ ਗੁਰਦੁਆਰਾ ਫਿਰ ਬੱਚਿਆਂ ਨੂੰ, ਉੱਥੇ ਲੈ ਗਏ ਸੀ। ਪਹਾੜੀ ਤੇ ਉਹ ਉੱਪਰ ਬਣਿਆ ਹੋਇਆ, ਬੜਾ ਅੱਛਾ, ਵਿਊ ਵੀ ਅੱਛਾ। ਇਹ ਨਾ ਵਾਈਲੋਜੀਕਲੀ। ਇਸ
ਚਲੋ ਵਧੀਆ ਹੈ।
''ਇਵੇਂ ਆ ਹੁਣ ਕੋਈ ਨੀ, ਲਗਾਵਾਂਗੇ ਚੱਕਰ ਫੇਰ, ਤੁਸੀਂ ਲੈਕੇ ਜਾਣਾ, ਸਾਨੂੰ ਵੀ ਅਸੀਂ ਵੀ ਫੇਰ ਚਲੋ ਇਕੱਠੇ ਹੋਵਾਂਗੇ।
ਹਾਂਜੀ, ਜ਼ਰੂਰ ਸੀ ਜੀ ਜ਼ਰੂਰ।
ਤੇ, ਦੇਖੋ ਜੇ ਬਣ ਜਾਏਗਾ ਤੇ ਇਸ ਵੀਕ।
ਦੇਖੋ, ਆਉ ਸਾਡੇ। ਸਾਡੇ ਬੱਚੇ ਵੀ ਪੁੱਛ ਰਹੇ ਸੀ ਕਿ ਮਾਸੀ ਨੀ ਆਏ। ਮੈਂ ਫੇਰ ਦੱਸਿਆ ਸੀ, ਮੈਂ ਕਿਹਾ ਉਹਨਾਂ ਦੇ, ਹਾਂਜੀ, ਮੈਂ ਦੱਸਿਆ ਉਹਨਾਂ ਦੇ- ਪਾਪਾ ਠੀਕ ਨੀ ਸਨ। ਤੇ, ਤਾਂ ਕਰਕੇ ਉਹ ਆਏ ਨੀ? ਤੇ ਦੇਖੋ ਸ਼ਾਇਦ ਬਣ ਜੇ ਉਹਨਾਂ ਦੀ ਸਲਾਹ, ਤੇ ਉਹ ਜ਼ਰੂਰ ਆਉਣਗੇ।
ਫੇਰ ਵੀ ਚਲੋ- ਚਲੋ ਲੈ। ਤੇ, ਨਾਨੀ ਘਰ ਜਾਓ।
ਹਾਂਜੀ ਦੇਖੋ ਬੱਚਿਆਂ ਨੇ ਕਿੱਥੇ ਜਾਣਾ ਹੈ। ਇਹੀ ਛੁੱਟੀਆਂ ਨੇ, ਫੇਰ ਸਕੂਲ ਖੁੱਲ ਜਾਦੇ ਨੇ ਬੱਚਿਆਂ ਨੇ ਫੇਰ, ਸਕੂਲ ਵੀ ਜਾਣਾ ਹੁੰਦਾ ਹੈ? ਫੇਰ ਛੁੱਟੀਆਂ ਵੀ ਨੀ ਹੁੰਦੀਆਂ ਯਾਰ। ਤੇ ਫੇਰ, ਯਾ ਤੇ ਦੀਵਾਲੀ ਤੇ ਆਏਗੀ ਛੁੱਟੀਆਂ। ਤੇ ਫੇਰ ਦੀਵਾਲੀ ਤੇ ਫੇਰ ਵੈਸੇ। ਆਪਣੇ ਘਰ ਹੋਈਦਾ। ਜਾਂ ਆਪਣਾ ਕੁਛ ਬੰਦਾ ਵੈਸੇ, ਆਊਟਿੰਗ ਕਰ ਲੈਂਦਾ ਹੈ। ਦਰਸ਼ਨ ਕਰ ਰਹੇ ਆ ਕਿੱਥੇ? ਕਹਿੰਦੀ ਸਾਡੇ ਇੱਥੇ। ਤੇ, ਸੰਗਤ ਹਜ਼ੂਰ ਸਾਹਿਬ ਜਾਂਦੀ ਹੈ।
ਹਾਂਜੀ, ਮੈਂ ਪਤਾ, ਮੈਂ ਦੇਖਿਆ ਤੁਹਾਡੇ ਬਹੁਤ ਜਾਂਦੀ ਮੈਂ ਵੀ ਪਹਿਲਾਂ ਕਹਿ ਰਹੀ ਸੀਗੀ ਤੁਹਾਡੇ ਭਾਜੀ ਨੂੰ, ਮੈਂ। ਘਰੇ ਤੇ, ਇਸ ਵਾਰ ਦੀਵਾਲੀ ਤੇ ਦੇਖ ਦੇ, ਬਣਾ ਲੈਂਦੇ ਹਾਂ। ਠੀਕ। ਚਲੋ ਉੱਧਰ ਹੀ ਚੱਲ ਜਾਣੇ ਆਂ। ਛਾ। ਗਏ ਨੀ ਨਾ ਅਸੀਂ ਕਦੀ ਵੀ, ਬੱਚੇ ਵੀ ਕਹਿੰਦੇ ਪਏ ਸੀ ਮੰਮਾ ਲੈ ਲੈ ਕੈ ਜਾਯੋ, ਹਜੂਰ ਸਹਿਬ ਵੇਖਣਾ ਅਸੀ। ਤੇ ਦੇਖੋ ਮਨਾ ਰਹੇ ਹਾ, ਤੁਹਾਡੇ ਭਾਜੀ ਨੂੰ ਬਾਕੀ ਕਿ ਤੁਹਾਡੇ ਭਾਜੀ ਤੇ ਡਿਪੈਂਡ ਕਰਦਾ, ਜਿੱਦਾਂ ਉਹ ਕਹਿਣਗੇ ਕੀ ਫੇਰ ਇਹਨਾਂ ਦਾ ਕੰਮ, ਮੈਂ ਕਿਹਾ ਥੋੜੀਆਂ ਛੁੱਟੀਆਂ ਲੈ ਲੈਣਾ ਹੋਰ ਦੋ, ਤਿੰਨ ਹੁੰਦੀਆਂ ਦੋ, ਤਿੰਨ ਹੋਰ ਲੈ ਲੋ।
ਹਾਂਜੀ, ਛੁੱਟੀਆਂ ਤੇ ਲੈਣੀਆਂ ਪੈਂਦੀਆਂ ਅਸੀਂ ਵੀ ਨਹੀਂ ਗਏ ਕਦੀ।
ਨੀ ਗਏ।
ਨਹੀਂ, ਮੈਂ ਵੀ ਨਹੀਂ ਗਈ, ਔਰ ਮੇਰਾ ਵੱਡਾ ਵੀਰ ਹੈਗਾ। ਉਹ ਕਹਿ ਤੇ ਕਿ, ਤੁਸੀਂ ਚੱਲੋ ਨਾਲ। ਤੇ, ਦੇਖੋ ਸ਼ਾਇਦ ਅਸੀਂ ਜਾ ਜਾਈਏ ਉੱਧਰ।
ਚਲੋ ਵਧੀਆ ਬਣ ਜਾਏ ਪ੍ਰੋਗਰਾਮ ਤੇ ਵਧੀਆ ਮਿਲਾਂਗੇ ਫੇਰ ਇਕੱਠੇ ਉੱਥੇ
ਹਾਂਜੀ ਜ਼ਰੂਰ ਜ ਜ਼ਰੂਰ ਤੁਸੀਂ ਆ ਨਾ ਸਗੋਂ ਮੈਂ ਤੇ ਕਹਿ ਰਹੀ ਹਾਂ ਇਧਰ ਹੀ ਆ ਜਾਣਾ ਇਕੱਠੇ ਚੱਲ ਚੱਲਾਂਗੇ
ਹਾਂ ਕੋਈ ਨੀ ਮੈਂ ਤੁਹਾਨੂੰ ਨਾ ਪੁੱਛ ਕੇ ਪੂਰਾ ਪ੍ਰੋਗਰਾਮ ਕਰਕੇ ਫਿਰ ਤੁਹਾਨੂੰ ਮੈਂ ਕਾਲ ਕਰਾਂਗੀ
ਹਾਂਜੀ-ਹਾਂਜੀ ਚੰਗਾ ਜੀ ਸਤਿ ਸ੍ਰੀ ਅਕਾਲ ਜੀ।